ਹੈਲੋ।
ਹਾਂਜੀ, ਸਸ਼੍ਰੀ ਕਾਲ।
ਸਸ਼੍ਰੀ ਕਾਲ ਜੀ, ਕੀ ਹਾਲ ਚਾਲ ਐ।
ਵਦੀਆ ਜੀ ਵਦੀਆ, ਤੂਸੀ ਸੁਨਾਓ।
ਹਾਂਜੀ, ਠੀਕ ਠਾਕ, ਹੋਰ ਕੀ ਕਰਦੇ ਓ।
ਕੁਛੱਨੀ ਬਾਸ। ਟੀ ਪੀ ਕੇ ਫ੍ਰੀ ਹੋਏਆਂ, ਮੈਂ ਕੇਆ ਤੂਆਨੂੰ ਕਾਲ ਕਾਰਕੇ ਇਨਵਾਈਟ ਕਰੀਏ। ਅਸੀ ਇਕ ਕਿਊਬਾ ਦਾ ਸੈਮੀਨਾਰ ਕਾਰ ਰੇ ਆਂ।
ਓਕੇ, ਓਕੇ।
ਅਪਨੇ ਇੰਸਟੀਟਿਊਟ ਵਿਚ, ਔਰ। ਸੈਮੀਨਾਰ ਬਿਲਕੁਲ ਫ੍ਰੀ ਆਫ਼ ਕੋਸਟ ਐ, ਬਸ ਤੂਸੀ ਸਾਨੂੰ ਅਪਨਾ ਇਕ। ਘਂਟਾ ਦੇਨੈ।
ਹਾਂਜੀ ਜਰੂਰ, ਜਰੂਰ ਐ ਤੇ ਤੂਸੀ ਬੋਤ ਅੱਛਾ ਕੰਮ ਕੀਤਾ, ਜੇੜਾ ਤੂਸੀ ਫ੍ਰੀ ਆਫ਼ ਕੋਸਟ ਕਾਰ ਰੇ ਓ। ਏਂਦੇ ਨਾਲ ਬੋਤ ਲੋਗ ਤੂਆਡੇ ਨਾਲ ਜੁੜਨਗੇ।
ਬਿਲਕੁਲ, ਬਿਲਕੁਲ ਐਕਚੁਲੀ ਕੀ ਹੋ ਗਐ।
ਕਈ ਲੋਗ ਪੇ ਨੀ ਕਾਰ ਸਕਦੇ ਨਾ, ਫੇਰ ਓਨਾਂ ਵਾਸਤੇ ਵੀ ਇਕ। ਅੱਛੀ ਗਾਈਡ ਲਈਨ ਹੈ ਏ, ਤੂਸੀ ਓਨਾਂ ਨੂੰ ਅੱਛਾ ਸਿਖਾ ਸਕਦੇ ਓ।
ਬਿਲਕੁਲ, ਏ ਫ੍ਰੀ ਸੈਮੀਨਾਰ ਅਸੀ ਅਰੇਂਜ। ਕਾਰ ਰੇਆਂ, ਟਾਈਮਿੰਗ ਅਪਾਂ ਮੋਰਨਿੰਗ ਰੱਖਦੇ ਆਂ ਸੈਵਨ ਟੂ ਏਟ ਪੀ ਐਮ। ਏ ਐਮ ਸੋਰੀ, ਸਵੇਰੇ ਸਾੱਤ ਤੋਂ ਆੱਠ ਵਜੇ ਤਕ। ਔਰ ਇਦੇ ਲਈ ਹਰ ਏਜ ਗਰੁੱਪ ਦਾ ਮੈਂਬਰ ਆ ਸਕਦਾ। ਹੈ ਇਕ ਫੈਮਲੀ ਚੋਂ ਤਿੰਨ, ਤਿੰਨ ਚਾਰ, ਚਾਰ ਕਿੰਨੇ ਵੀ ਮੈਂਬਰ ਆ ਸਕਦੇ ਨੇ।
ਠੀਕ ਹੈ ਜੀ।
ਏਦਾ ਬੈਨੀਫਿਟ ਐ ਏ ਕਿ ਤੂਆਡੀ ਬੋਡੀ ਚ ਕੁਛ ਵੀ ਐ, ਕੋਈ ਸਟਿਫਨੇਸ ਐ, ਕੋਈ ਪੇਨ ਐ।
ਓਕੇ, ਓਕੇ।
ਤੂਆਨੂੰ ਤੁਆਡੀ ਬੋਡੀ ਦੇ ਬਾਰੇ ਅੱਛੀ ਤਰਾਂ ਦੱਸੇਆ ਜਾਏਗਾ। ਔਰ ਜੇੜੇ ਸਾਡੇ ਅੱਜ-ਕਲ੍ਹ ਦੇ ਕੋਮਨ ਪ੍ਰੋਬਲਮਸ ਨੇ, ਡਿਜੀ਼ਜ਼ ਨੀ ਕਵਾਂਗੇ ਓਨਾ ਨੂੰ, ਜਿਹੜੇ ਕੋਮਨ ਪ੍ਰੋਬਲਮਸ ਨੇ ਜਿੱਦਾਂ ਬਲੋਕਿੰਗ ਹੋ ਗਈ, ਐਸੀਡਿਟੀ ਹੋ ਗਈ, ਹੈਡੇਕ ਹੋ ਗੇਆ। ਅੱਜ-ਕੱਲ੍ਹ ਜੇੜੇ ਛੋਟੇ-ਛੋਟੇ ਬੱਚੇ ਨੇ, ਓ ਵੀ ਸਾਨੂੰ ਬਾਰ-ਬਾਰ ਕੈਂਦੇ ਨੇ ਕਿ, ਮੰਮਾ ਮੇਰਾ ਹੈਡੇਕ ਹੋ ਰਾ। ਹੈਡੇਕ ਹੋ ਰੈ, ਤੇ ਓ ਰੀਜ਼ਨਸ ਔਰ ਫੇਕ ਜਸ ਦੱਸਾਂਗੇ ਕਿ ਓ ਹੈਡੇਕ ਔਰ ਬਲੋਕਿੰਗ, ਆਪਾਂ ਕਿਸ ਤਰਾਂ ਐਵੋਇਡ ਕਰ ਸਕਦੇ ਆਂ।
ਓਕੇ-ਓਕੇ। ਐਹ ਜੇੜਾ ਤੁਸੀਂ ਸੈਮੀਨਾਰ ਲਗਾ ਰੇ ਓ, ਏਂਦੇ ਵਿੱਚ ਜੇੜੇ ਟੀਚਰਸ ਆਨਗੇ ਸਿਖਾਨ ਵਾਸਤੇ, ਓ ਕਿੱਥੋਂ ਆ ਰੇ ਨੇ?
ਓ ਕੋਲੇਜ ਤੋਂ ਆ ਰੇ ਨੇ, ਪੀ ਐਚ ਡੀ ਹੋਲਡਰਸ ਨੇ। ਉਹਨਾਂ ਦੇ ਥੀਂਚਸ ਦਾ ਪਾਟ ਹੁੰਦਾ ਐ, ਸੈਮੀਨਾਰ। ਠੀਕ ਏ, ਉਹ ਤੁਹਾਨੂੰ ਸੈਮੀਨਾਰ ਦੇਖ ਕੇ, ਉਹਨਾਂ ਦੀ ਇਕ ਤੇ ਸਟੱਡੀ ਦਾ ਪਾਟ ਏ, ਔਰ ਉਹ ਲੋਕਾਂ ਨੂੰ ਸਾਡੇ ਨਾਲ ਕਨੈਕਟਡ ਨੇ ਜਿਹੜੇ ਲੋਕ ਬਸ ਇੰਟਰਸਟ ਚਲਾਂਦੇ ਨੇ, ਜਿੱਦਾਂ ਮੇਰੀ ਹੋਬੀ ਏ ਕਿ ਮੈਂ ਯੋਗਾ ਸੈਂਟਰ ਚਲਾ ਰੀ। ਆਪਣੇ ਘਰ ਇੱਕ ਪ੍ਰੈਸ ਲਗਾਨੀ ਤੇ ਔਰ, ਉਹਨਾਂ ਨੇ ਇਸ ਤੇ ਸਾਨੂੰ ਕਨੈਕਟ ਕੀਤਾ ਆਪਣੇ ਨਾਲ। ਔਰ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਗਰੁੱਪ ਆਪਣੇ ਨੋਸ ਨੂੰ ਕਲੈਕਟ ਕਰੋ, ਔਰ ਮੈਕਸੀਮਮ ਪਾਰਟੀ ਸਪਿਸਨ ਲੈ ਕੇ ਆਓ। ਕਿਉਂਕਿ, ਸਿਰਫ ਇੱਕ ਯੋਗ ਈ ਏ, ਤੁਹਾਡੇ ਸਾਰੇ ਰੋਗਾਂ ਦਾ ਇਲਾਜ।
ਬਿਲਕੁਲ-ਬਿਲਕੁਲ ਅੱਛਾ ਜੇ ਯੋਗ ਦੇ ਨਾਲ ਨਾ ਸਾਡਾ ਮੈਂ ਟਲ ਲੈਵਲ ਔਰ ਕੋਨਫੀਡੈਂਸ, ਔਰ ਬਾਡੀ ਦੀ ਜਿਹੜੀ ਨੀਡ ਆ ਉਹ ਕੰਪਲੀਟ ਹੋਏਗੀ ਸਾਰੀ
ਬਿਲਕੁਲ, ਕੀ ਅੱਜ-ਕੱਲ੍ਹ ਦੀ ਮੇਜਰ ਪ੍ਰੋਬਲਮ ਇਹ ਐ ਕਿ ਤੁਹਾਡਾ ਮੈਂਟਲ ਹੈਲਥ ਅੱਛੀ ਨਹੀਂ ਐ, ਬਿਕੋਜ ਫ ਸਕਰੀਨ ਟਾਈਮ ਬਿਕੋਜ਼ ਔਫ ਫੋਨ, ਟੀ ਵੀ, ਮੋਬਾਈਲ, ਸੀਰੀਜ਼ ਐਕਸੈਟਰਾ-ਐਕਸੈਟਰਾ ਤੇ ਉਹਦੇ ਲਈ ਵੀ ਥੋੜਾ ਯੋਗਾ ਹੋਏ, ਉਹ ਤੁਹਾਡੇ ਮਾਈੰਡ ਨੂੰ ਕਾਮ ਕਰੇਗਾ, ਪੀਸਫੁਲ ਬਣਾਏਗਾ। ਔਰ, ਤੁਹਾਡੇ ਮਾਇੰਡ ਦਾ ਪੀਸ, ਤੁਹਾਡੀ ਬੋਡੀ ਨੂੰ ਇੱਕ ਅੱਛੀ ਪੋਜ਼ਟਿਵ ਐਨਰਜੀ ਦ‌ਏਗਾ ਤਾਂ ਕਿ ਤੁਸੀਂ ਫੁਲ ਡੇ ਚਾਰਜ਼ ਅਪ ਰ‌ਓ। ਅਰੇ ਛੋਟੀ-ਛੋਟੀ ਬੇਸਿਕ ਜੀ ਪ੍ਰੋਬਲਮਸ ਤੁਸੀਂ ਰੋਜ਼ ਹਨਾ, ਫੇਸ ਕਰਦੇ ਓ ਕਿ ਹੈਡਡ ਹੋ ਰਹੇ ਓ। ਬਲੋਕਿੰਗ ਹੋ ਰਹੀ ਏ, ਅੱਛਾ ਫੀਲ ਨੀ ਹੋ ਰਿਹਾ, ਮੂਥ ਸਵਿੰਗਸ ਹੋ ਰਹੇ ਨੇ, ਉਹ ਨਹੀਂ ਹੋਇਆ ਕਰੇ
ਅੱਛਾ ਇਹ ਜਿਹੜਾ ਅਸੀਂ ਰੈਗੂਲਰ, ਰੂਟੀਨ ਦੇ ਵਿੱਚ ਜਿਹੜਾ ਅਸੀਂ ਘਾਰ ਦਾ ਕੰਮ ਕਰ ਰਹੇ ਆ, ਉਹਦੇ ਨਾਲ ਸਾਡਾ ਯੋਗ ਨਾਲ ਕੋਈ ਲੈਣ-ਦੇਣਾ ਨਹੀਂ ਐ, ਔਰ ਉਹ ਉ ਮਤਲਬ ਯੋ, ਉਹ ਯੋਗ ਨਹੀਂ ਐ, ਸਾਡੇ ਬੋਡੀ ਦੇ ਵਿੱਚ ਪ੍ਰੋਬਲਮ ਸਟਿਫਨੈਂਸ ਜਿਹੜੀ ਐ, ਉਹ ਸਿਰਫ ਹੋਵੇ ਹੀ ਹੋਵੇ ਐ। ਯੋਗ ਦੇ ਨਾਲ ਸਾਨੂੰ
ਉਹ ਉਵੇਂ ਈ ਰਹੇਗੀ ਕਿਉਂਕਿ, ਉਹ ਤੁਹਾਡੀ ਡਿਊ ਟੀ ਐ, ਔਰ ਤੁਹਾਡੇ ਮਾਇੰਡ ਨੂੰ ਪਤਾ ਕਿ ਇਹ ਕੰਮ ਤੁਸੀਂ ਕਰਨਾ, ਔਰ ਓ ਵਾਲਾ ਕੰਮ ਲਾਈਕ ਕੁਕਿੰਗ ਹੋ ਗਿਆ ਘਰ ਦੇ ਛੋਟੇ-ਛੋਟੇ ਕੰਮ ਆਉਦੇ, ਓ ਤੁਸੀਂ ਕਿਸੇ ਵੀ ਕੰਡੀਸ਼ਨ 'ਚ ਕਰਦੇ ਹੀਂ ਹੋ, ਔਰ ਤੁਸੀਂ ਕਰ ਲੈਂਦੇ ਓ।
ਬਿਲਕੁਲ ਠੀਕ ਗੱਲ, ਹਾਂਜੀ।
ਠੀਕ ਏ, ਚਾਹੇ ਤੁਸੀਂ ਫਿਟ ਓ, ਚਾਹੇ ਤੁਸੀਂ ਅਨਫਿਟ ਓ ਚਾਹੇ ਤੁਸੀਂ ਬਿਮਾਰ ਓ, ਪਰ ਤੁਹਾਨੂੰ ਕਰਨਾ ਪੈਂਦਾ
ਬਿਲਕੁਲ, ਬਿਲਕੁਲ-ਬਿਲਕੁਲ, ਬਿਲਕੁਲ ਠੀਕ ਗੱਲ ਹੈਗੀ ਐ
ਯੋਗਾ ਇੱਕ ਐਕਸਰਸਾਈਜ਼ ਕੀ ਕਰਦੀ ਹੈ। ਇਨੀਸ਼ਲੀ ਜ ਤੁਸੀਂ ਯੋਗਾ ਸਟਾਰਟ ਕਰਦੇ ਹੋ ਤੁਹਾਡੀ ਬੋਡੀ ਚ। ਜਿਹੜੀ ਪਾਰਟਸ ਤੇ ਫਏ ਹੁੰਦੇ ਨੇ ਉਥੇ ਹਲਕੀ ਹਲਕੀ ਪੇਨ ਹੁੰਦੀ ਹੈ ਬਿਕੋਜ ਉਹ ਮਸਲਸ ਨੂੰ। ਫੁੱਲ ਕਰਕੇ ਲੂਜ ਕਰਨ ਦੀ ਕੋਸ਼ਿਸ਼ ਕਰਦਾ। ਔਰ ਫਿਰ ਤੁਹਾਨੂੰ ਥੋੜ੍ਹੀ ਜਿਹੀ ਪੇਨ ਆਉਂਦੀ ਹੈ ਇੱਕ ਵੀਕ ਤੋਂ ਬਾਅਦ ਤੁਹਾਡੀ ਬੋਡੀ। ਰੋਟੀਨ ਦੀ ਹਰਚੁਲ ਹੋ ਜਾਂਦੀ ਹੈ।
ਹਾਂ ਹਾਂ ਹਾਂ।
ਹਾਂਜੀ ਬਿਲਕੁਲ ਜਿਦੇ ਨਾਲ ਅਸੀਂ ਤੁਹਾਡੀ।
ਬਿਫੋਰ ਮੈਰਿਜ ਨਾ ਮੈਂ ਇੱਕ। ਯੋਗ ਦਾ ਕੈਂਪ ਵੀ ਜੁਆਇਨ ਕੀਤਾ ਸੀਗਾ ਉਹ ਸੀਗਾ ਆਰਟ ਆਫ ਲਿਵਿੰਗ ਕੈਂਪ। ਉਹਦੇ ਵਿੱਚ ਉਹਨਾਂ ਨੇ ਮਤਲਬ।
ਦੱਸ ਦਾ।
ਹਾਂਜੀ ਹਾਂਜੀ ਉਹ ਕੈਬ ਇੰਨਾ ਅੱਛਾ ਹੈਗਾ ਸੀਗਾ ਮੈਂ ਉਹ ਟੂ ਮੰਥ। ਲਗਾਏ ਸੀ ਰੈਗੂਲਰ ਹੁੰਦੇ। ਔਰ ਕੀ ਕਹਦੇ ਸ਼ਾਇਦ ਉਹ ਫਿਫਟੀਨ ਡੇਜ਼ ਦਾ ਹੁੰਦਾ ਹੈ। ਫਿਫਟੀਨ ਡੇਜ਼ ਟਵੈਂਟੀ ਡੇਜ਼ ਐਵੇ।
ਸਾਰੇ। ਬਹੁਤ ਸਾਰੇ ਇਏਦਾਂ ਦੇ ਫੀ ਪਲੈਨ ਆਉਂਦੇ ਰਹਿੰਦੇ ਨੇ, ਮੈਂ ਤੁਹਾਨੂੰ ਸ਼ੇਅਰ ਕਰਦਾਾਂਗੀ। ਤੁਸੀਂ ਉਹ ਜੁਆਇਨ ਕਰ ਸਕਦੇ ਹੋ ਟੂਵਨਤ ਵਨ ਡੇਜ ਡੇ ਚੈਲੰਜ ਸਟੈਪ।
ਸ਼ਹਿਰ ਵਿੱਚ ਆਪਾਂ ਰਹਿ ਰਹੇ ਹਾਂ। ਜਿਹੜੇ ਸ਼ਹਿਰ ਵਿੱਚ ਆਪਾਂ ਰਹਿ ਰਹੇ ਹਾਂ, ਇਸ ਸ਼ਹਿਰ ਦੇ ਵਿੱਚ ਵੀ ਅਗਲੇ ਕੈਂਪ ਲੱਗਦੇ ਆ। ਆਈ ਥਿੰਕ। ਨਹੀਂ ਲੱਗਦੇ ਕਿਉਂਕਿ ਮੈਂ ਕਦੀ ਨਹੀਂੀ ਸੁਣੇ, ਕਿ ਇੱਥੇ ਉਹ ਕੈਂਪ ਲ ਲੱਗਦੇ। ਓਕੇ ਓਕੇ ਓਕੇ ਠੀਕ ਹੈ ਠੀਕ ਹੈ, ਔਨਲਾਈਨ ਬਸ। ਸਿਸਟਮ ਹੈਗਾ ਨਾ ਔਨਲਾਈਨ ਤੁਹਾਡਾ ਅਗਰ ਮਨ ਹੈ, ਤੇ ਤੁਸੀਂ ਕਰ ਲਿਆ ਜਦੋਂ ਤੁਸੀਂ ਰੈਗੂਲਰ ਰੂਟੀਨ ਵਿੱਚ। ਕਿਤੇ ਜਾਣਾ ਸ਼ੁਰੂ ਕਰ ਦਿੰਦੇ ਹੋ ਨਾ ਉਹ ਫਿਰ ਤੁਹਾਡੀ ਬੋਡੀ ਆਪੇ ਮੰਗਦੀ ਹੈ। ਕਿ ਹਾਂ ਨਹੀਂ। ਮੇਰਾ ਟਾਈਮਿੰਗ ਹੋ ਗਿਆ। ਮੈਂ ਜਾਣਾ ਹੈ ਘਰ ਦੇ ਵਿੱਚ ਤੇ, ਅਸੀਂ ਇੱਕ ਕੰਮ ਸਾਨੂੰ ਪੈ ਗਿਆ ਅਸੀਂ ਛੱਡ। ਦੱਸਾਂਗੇ ਇਹਨੂੰ ਥੋੜੇ ਦਿਨ ਰੁਕ ਕੇ ਆਨਲਾਈਨ ਦੇ ਵਿੱਚ ਸਿਸਟਮ।
ਜੋ ਆਰਟਫ ਲਿਵ ਨਾਂ ਉਹ ਦੇ ਚਾਰ ਬੈਚ ਪੈਇ ਤੇ ਚਦੇ ਨੇ,। ਦੋ ਬਾਦ ਸਵੇਰੇ ਦੋਸ ਦੋ ਬਾਦ ਸ਼ਾਮੀ। ਜਿਹਦੇ ਨਾਲ ਕੀ ਹੁੰਦਾ ਹੈ। ਕਿ ਤੁਸੀਂ ਤੁਹਾਨੂੰ ਜਿਹੜਾ ਟਮ ਸਲੋਟ ਸੂਟ ਕਰੇ ਨਾ ਤੁਸੀਂ ਉਹ ਟਮ ਸਲੋਟ। ਨੂੰ ਜੁਆਇਨ ਕਰ ਸਕਦੇ ਹੋ।
ਠੀਕ ਹੈ ਠੀਕ ਹੈ ਚਲੋ ਕੋਈ ਨੀ, ਤੁਸੀਂ ਮੈਨੂੰ ਇਹਦੇ ਬਾਰੇ ਜ਼ਰੂਰ ਦੱਸ ਨਾ। ਮੈਨੂੰ ਤੁਸੀਂ ਮੈਸੇਜ ਕਰਨਾ, ਔਰ ਮੈਂ ਜ਼ਰੂਰ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਹਾਂਜੀ, ਠੀਕ ਹੈ ਥੋੜਾ ਯੋਗ ਬਾਰੇ, ਮੈਨੂੰ ਦੱਸੋ ਕਿ ਕੀ ਬੈਨੀਫਿਟਸ ਕੀ ਨੇ ਇਹਦੇ। ਮੈਨੂੰ ਥੋੜਾ ਪਤਾ।
ਬੈਨੀਫਿਟਸ ਬਹੁਤ ਸਾਰੇ ਨੇ ਜਿਸ ਤਰ੍ਹਾਂ ਕਿ ਮੇਜਰ ਪ੍ਰੋਬਲਮ ਹੈ। ਅੱਜ ਕੱਲ੍ਹ ਬਲੋਟਿੰਗ। ਬਲੋਟਿੰਗ ਕੀਵੇ ਹਦੀ ਹੈ। ਲੋਟਿੰਗ ਹੁੰਦਾ ਹੈ। ਕਿ ਤੁਸੀਂ ਕੁਛ ਵੀ ਨ ਤੁਹਾਡੀ ਡਾਇਟ ਬਹੁਤ ਘੱਟ ਹੈ। ਪਰ ਫਿਰ ਵੀ ਤੁਹਾਡਾ ਪੇਟ ਪੂਰਾ ਦਿਨ ਹੈਵੀ ਫੀਲ ਹੁੰਦਾ। ਠੀਕ ਹੈ, ਔਰ ਉਹ ਕਿਉ ਹੁੰਦਾ ਹੈ, ਕਿਉਂਕਿ ਸਾਡਾ ਸਿਟਿੰਗ ਪੋਸਚਰ ਖ਼ਰਾਬ ਹੈ। ਸਾਡਾ। ਬਹਿਣਾ ਖਰਾਬ ਅਸੀਂ ਖਾਣਾ ਖਾਂਦੇ ਹਾਂ, ਫੇਰ ਅਸੀ ਬੈਠ ਕੇ ਲੇਟ ਜਾਂਦੇ ਹਾਂ ਟੀ ਵੀ ਨ ਕਰਦੇ ਔਰ ਸੀਰੀਜ਼ ਦੇਖਣਾ ਸ਼ੁਰੂ। ਸੇਮ ਲਾਈਫ ਦਾ। ਖਾਣਾ ਬਣਾਇਆ ਖਾਣਾ ਦਿੱਤਾ, ਸਭ ਨੂੰ ਖਾਣਾ ਖਿਲਾਇਆ। ਫੇਰ ਆਪਾਂ ਕਹਿੰਦੇ ਹਾਂ, ਕਿ ਹੁਣ ਸਾਨੂੰ ਪੂਰੇ ਜ ਦੀ ਥਕਣ ਹੈ ਵੀ। ਸਾਂਨੂੰ ਬੈਡਰੈਸਟ ਚਾਹੀਦਾਂ। ਜਦਕਿ ਏਦਾਂ ਨਹੀਂ ਹੁੰਦਾ। ਸਾਨੂੰ ਖਾਣੇ ਨੂੰ ਪਹੁੰਚਾਉਣ ਵਾਸਤੇ। ਬਿਲਕੁਲ, ਸਾਨੂੰ ਖਾਣੇ ਨੂੰ। ਪਚਾਣ ਵਾਸਤੇ ਥਰਟੀ ਮਿੰਨਟਸ ਇਹ ਹੁੰਦੇ ਨੇ, ਕਿ ਆਪਾਂ ਬੈਠੀਏ। ਸਾਡੀ ਬੈਕ ਸਟੇਟ ਰਹੀ ਸਾਡਾ ਪੇਟ ਦੇ ਪ੍ਰੈਸ਼ਰ। ਰਹੇ ਤਾਂ ਕਿ ਸਾਡਾ ਡ ਫਾਸਟ ਹੋ ਸਕੇ।
ਬਿਲਕੁਲ, ਅੱਜ ਕੱਲ੍ਹ ਤੇ ਲੋਕ ਮੈਂ ਦੇਖਿਆ ਬਹੁਤ ਘੱਟ ਲੋਕ ਜਿਹੜੇ ਆ ਉਹ ਸਟ੍ਰੇਟ ਬੈਠ। ਜਾਂ ਤੇ ਉਹਨਾਂ ਨੂੰ ਕੋਈ ਨਾ ਕੋਈ ਅਟੇਕ ਚਾਹੀਦੀ ਹੈ। ਪਿੱਛੇ ਲਗਾਉਣ ਵਾਸਤੇ। ਬਿਲਕੁਲ ਸਟੇਟ ਤਾਂ ਬਹੁਤ ਘੱਟ ਲੋਕਾਂ ਨੂੰ ਮੈਂ ਦੇਖਿਆ ਬੈਠਦੇ ਹੋਏ। ਔਰ ਸ਼ਾਇਦ ਹੀ ਉਹ। ਹੈਲਪਫੁੱਲ ਹੋਏਗਾ। ਕਿ ਤੁਹਾਡੀ ਜਿਹੜੀ ਹੈ ਬੈਕਬੋਨ ਹੈਗੀ ਹੈ, ਰੀਕ ਦੀ ਹੱਡੀ ਹੈ ਉਹ ਤੁਹੂੰ ਥੋੜ੍ਹਾ ਸਟਰੇਟ ਰੱਖੇਗੀ।
ਬਿਲਕੁਲ ਇੱਕ ਰੇਡ ਦੀ ਹੱਡੀ ਚ਼। ਐਸੀ ਸਾਡੀ ਬੋਡੀ ਦਾ ਔਡੀਅਨ ਹੈ, ਜੋ ਸਾਡੇ ਮਾਇੰਡ ਨਾਲ ਸਿੱਧਾ ਕਨੈਕਟ ਹੋੁੰਗਾ। ਪੂਰੀ ਬੋਡੀ ਨੂੰ ਜੁਆਇਨ ਕਰਦਾ। ਇੱਕ ਉਸ ਚਰ ਦੇ ਨਾਲ ਅਗਰ ਇਹ ਠੀਕ ਹੋਏਗੀ। ਤੇ ਸਾਡੀ ਬੋਡੀ ਬੋਡੀ ਫੁਲ ਰਹੇ ਫਿਟ ਰਹੇਗੀ। ਆਪਾਂ ਹੈਲਦੀ ਮਹਿਸੂਸ ਕਰਾਂਗੇ। ਸਾਨੂੰ ਛੋਟੀ ਛੋਟੀ ਦਿੱਕਤਾਂ ਨਹੀਂ ਆਉਣਗੀਆਂ।
ਅੱਜ ਕੱਲ੍ਹ ਦੀ ਰੀੜ ਦੀ ਹੱਡੀ ਦੇ ਵਿੱਚ ਮੇਜਰ,। ਮੇਜ਼ਰ ਜਿਹੜੀ ਪ੍ਰੋਬਲਮ ਹੈਗੀ ਹੈ। ਉਹ ਇਹ ਆ ਰਹੀ ਹੈ, ਕਿ ਲੇਡੀਜ਼ ਦੇ ਵਿੱਚ ਸਰਵਾਈਕਲ। ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ। ਔਰ ਏਜ ਮੈਟਰ ਨਈ ਕਰ ਰਈ, ਕਿ ਹਾਂ ਥਰਟੀ ਪਲੱਸ ਵਾਲਿਆਂ ਨੂੰ। ਪ੍ਰਬਲਮ ਹੋਏਗੀ ਥਰਟੀ ਤੋਂ, ਨੀਚੇ ਵਲਆ ਨੂੰ ਕਿਸੇ ਵੀ ਏਜ। ਅੱਜ ਦੇ ਬੱਚਿਆਂ ਨੂੰ ਪ੍ਰੋਬਲਮ ਹੋ ਰਈ ਹੈ।
ਦਾ ਜੋ ਸਾਰਾ ਦਿਨ ਦਾ ਕੰਮ ਐ, ਨਾ ਉਹ ਕੰਮ ਕੀ ਐ। ਹੈਡ ਡਾਊਨ, ਹੈਡ ਡਾਊਨ ਮੀਨਸ, ਹੈਡ ਡਾਊਨ ਜੜ ਸਾਡੀੈਕ ਓਰ। ਸ਼ੋਲਡਰ ਨੂੰ ਜੁਆਇਨ ਕਰਦੀ ਐ, ਬੋਨ ਆਉਦੀ ਹੈ, ਸਵਾਕਲ ਬੋਨ ਤੇ ਉਹੀਓ ਬੋਨ। ਤੇ ਸਾਰਾ ਦਿਨ ਪ੍ਰੈਸ਼ਰ ਆਂਦਾ, ਚਾਹੇ ਉਹ ਕੁਕਿੰਗ ਕਰਨਾ ਐ, ਚਾਹੇ ਉਹ ਕੱਪੜੇ ਵਾਸ਼ ਕਰਨਾ, ਕਪੜੇ ਸੈੱਟ ਕਰਨਾ। ਸਾਰਾ ਪ੍ਰਸ਼ਰ ਸਾਡੇ ਉਸੇ ਬੋਨ ਤੇ। ਇਸ ਕਰਕੇ ਸਰਵਾਈਕਲ ਇੰਨਾ ਜ਼ਿਆਦਾ ਸੀਵੀਅਰ ਹੋ ਗਿਆ, ਔਰ ਬੱਚਿਆਂ। ਜ਼ਿਆਦਾ ਕਿਉਂ ਐ ਗਰੁੱਪ ਸਟੱਡੀ ਕਰਦੇ ਨੇ, ਉਹ ਦੋ, ਦੋ ਘੰਟੇ ਦੀ ਕੰਟੀਨਿਊਸ ਸਿਟਿੰਗ ਕਰਦੇ ਨੇ। ਔਰ। ਇਸ ਕਰਕੇ ਪੂਰਾ ਹੈਡ ਡਾਊਨ ਰੱਖਦੇ ਨੇ, ਔਰ ਇਨਾਂ ਨੂੰ। ਇਸੇ ਕਰਕੇ ਹੋਂਦੇ ਨੇ, ਕਿਉਂਕਿ ਓਨਾ ਨੂ ਸਾਰਾ ਪ੍ਰੈਸ਼ਰ ਜੋ ਹੈ ਸਰਵਾਈਕਲ ਬੋਨ ਤੇ ਆਦਾ ਐ। ਹਲਕੀ ਸੀ ਛੋਟੀ ਮੋਟੀ ਨੈਕ ਦੀ ਐਕਸਰਸਾਈਜ਼ ਤੁਹਾਨੂੰ ਸਰਵਾਈਕਲ ਤੋਂ ਬਚਾ ਸਕਦੀ ਹੈ।
ਬਿਲਕੁਲ, ਬਿਲਕੁਲ ਠੀਕ ਗੱਲ ਆ, ਅੱਜ-ਕੱਲ ਮੈਂ ਤਾਂ ਸੁਣਿਆ ਕਿ ਇਹਦੀ ਕੋਈ ਖਾਸ ਮੈਡੀਸਨ ਵੀ ਨਈ ਹੈਗੀ। ਸਿਰਫ ਯੋਗ ਜਾਂ ਐਕਸਰਸਾਈਜ਼ ਇਹਨਾਂ ਦੋਨਾਂ ਚੀਜ਼ਾਂ ਨਾਲ ਹੀ ਤੁਸੀਂ ਮੈਡੀਸਿਨ।
ਬੋਨ ਦੇ ਅੰਦਰ ਸਾਡੀ ਜਿਹੜੀਆਂ ਨਵਜ ਹੇਨਾ, ਉਹ ਇਟੈਨਗਡ ਹੋ ਜਾਂਦੀਆਂ। ਬਸ, ਓਨਾਂ ਨੂੰ। ਬਲਡ ਫਲੋ ਨੂੰ ਪ੍ਰੋਪਰ ਰਸਤਾ ਨਈ ਮਿਲਦਾ ਓ, ਹੋ ਜਾਂਦੀਆ ਆਪਸ ਚ ਇਸ ਕਰ। ਕਿ ਸਾਨੂੰ ਪੇਨ ਹੁੰਦੀ ਐ, ਔਰ ਕਈਆਂ ਦਾ ਹੰਪ ਨਿਕਲਾ ਜਾਂਦਾ ਬਸ। ਹ ਇਸੇ ਕਰਕੇ ਆਂਦਾ ਐ। ਕਿ ਜਿਹੜੀ ਤੁਹਾਡੀ ਸਰਵਾਈਕਲ ਬੋਨ ਐ, ਉਦੀ ਸਿਹਤ ਜੋ ਐ, ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ।
ਹਾਂ ਔਰ ਕਹਿ ਰਹੇ ਨੇ ਕਿ, ਜਿਹੜੀ ਯਸ, ਯਸ। ਜਿਹੜੀ ਨੈਕ ਦੇ ਨਾਲ ਅਹ ਬੋਨ ਜਾ ਰਈ ਐ, ਨਾ ਉੱਪਰ ਪਿੱਛੋਂ ਬੈਕ ਬੋਨ ਹੀ ਨੈਕ ਦੇ ਨਾਲ। ਉਦੇ ਵਿੱਚ ਜਦੋਂ ਜ਼ਿਆਦਾ ਸਪੇਸ ਆਉਣਾ ਸ਼ੁਰੂ ਹੋ ਜਾਂਦਾ, ਉਸ ਤੋਂ ਬਾਅਦ ਸਰਵਾਈਕਲ ਪ੍ਰੋਬਲਮ ਤਾਨੂੰ। ਫੇਸ ਕਰਨੀ ਪੈਂਦੀ ਐ।
ਸਰਵਾਈਕਲ ਵੀ ਬੋਤ ਡਿਫਰੈਂਟ, ਡਿਫਰੈਂਟ ਤਰ੍ਹਾਂ ਦਾ ਹੁੰਂਦਾ ਐ, ਜੀ ਬਿਲਕੁਲ ਸਰਵਾਈਕਲ ਦੇ ਵੀ ਬਹੁਤ ਸਾਰੇ ਡਿਫਰੈਂਟ, ਡਿਫਰੈਂਟ ਜੀ ਇਸ਼ੂਜ ਨੇ, ਪਰ ਠੀਕ ਐ, ਮੇਂਰੇਕੋ, ਮੈਨੂੰ ਲੱਗਦਾ ਐ, ਕਿ ਸਾਡਾ ਜਿਹੜਾ ਪੂਰੇ ਬੋਡੀ ਦਾ ਨਿਚੋੜ, ਉਹ ਸਿਰਫ ਯੋਗਾ ਹੈ ਅਗਰ ਅਸੀਂ ਆਪਣੇ ਲਈ ਫੋਰਟੀ ਟੂ, ਫਿਫਟੀ ਮਿਨਟਸ ਯੋਗ ਕਰ ਲਾਂਗੇ ਨਾ ਤੇ ਸਾਡਾ ਪੂਰਾ ਦਿਨ ਅੱਛਾ ਜਾਏਗਾ, ਸਾਡੀ ਹੈਲਥ ਅੱਛੀ ਇੰਪਰੂਵ ਕਰੇਗੀ ਈਵਨ ਦਾ, ਉਹ ਸਾਡੀ ਲਾਈਫ ਸਪੈਨ ਵੀ ਇਨਕਰੀਜ਼ ਕਰੇਗੀ ਸਾਡੇ, ਜੀਣ ਦੇ ਜਿਹੜੇ ਸਾਲ ਨੇ, ਉਹ ਵੀ ਵੱਧ ਜਾਣਗੇ ਬਿਲਕੁਲ ਕੋਂਫਿਡੈਂਸ, ਇਮਿਊਨਿਟੀ, ਮੂਡ ਸਵਿੰਗ ਇਹ ਸਾਰੀ ਚੀਜ਼ਾਂ ਜਦੋਂ ਬੈਲੈਂਸ ਹੋ ਜਾਣਗੀਆਂ ਨਾ, ਆਪਣੇ ਆਪ ਸਾਨੂੰ ਅੱਛਾ ਫੀਲ ਹੋਏਗਾ, ਕੋਈ ਗੱਲ ਨਹੀਂ ਤੁਸੀਂ, ਜ਼ਿਆਦਾ ਤੋਂ ਜ਼ਿਆਦਾ ਇਹ ਮੈਸੇਜ ਸ਼ੇਅਰ ਕਰੋ ਠੀਕ ਐ, ਸੈਮੀਨਾਰ ਬਿਲਕੁਲ ਫ੍ਰੀ ਆਫ ਕੋਸਟ ਐ, ਔਰ ਤੁਸੀਂ ਸਭ ਨੂੰ ਇਨਵਾਈਟ ਕਰੋ, ਔਰ ਲੈ ਕੇ ਆਓ
ਠੀਕ ਐ ਜੀ, ਓਕੇ ਜੀ, ਮੈਨੂੰ ਬੜਾ ਅੱਛਾ ਲੱਗਿਆ, ਤੁਸੀਂ ਮੈਨੂੰ ਇਸ ਤਰ੍ਹਾਂ ਗਾਈਡਲਾਈਨਸ ਦਿੱਤੀਆਂ ਨਾ ਸਾਰੀਆਂ ਥੈਂਕ ਯੂ ਸੋ ਮਚ, ਦੁਬਾਰਾ ਫਿਰ ਆਪਾਂ ਕਰਾਂਗੇ ਓਕੇ, ਓਕੇ, ਓਕੇ ਜੀ ਓਕੇ ਓਕੇ